ਕੀ ਕਾਲ ਜੀ।
ਕੀ ਹਾਲ ਚਾਲ
ਠੀਕ ਐ ਜੀ ਹੋਰ ਹੋਰ ਸਭ ਵਧੀਆ।
ਸਭ ਵਧੀਆ ਜੀ ਤੁਹਾਡੀ ਵਾਜ਼ ਬੜੀ ਸਲੋ ਆ ਰੀ ਐ।
ਅੱਛਾ ਥੋੜਾ ਤੇਜ ਬੋਲਨੀ ਆ ਥੋੜਾ ਅ ਆਰਾਮ ਬੈਠੀ ਹੋਈ ਸੀ ਆਰਾਮ ਨਾਲ ਨਾਲ ਤੇ ਆਵਾਜ਼ ਹੋ ਸਕਦੈ ਥੋੜ੍ਹੀ ਧੀਦੇ ਹਾਂਜੀ ਸਭ ਵਧੀਆ ਤੁਸੀਂ ਸੁਨਾਓ ਠੀਕ ਏ ਸਭ
ਸਭ ਵਧੀਆ ਜੀ।
ਹੋਰ ਕੀ ਚਲਦਾ ਪਿਐ ਅੱਜ ਕੱਲ੍ਹ ਲਾਈਫ ਚ।
ਬਸ ਕਰਨਾ ਕੀ ਏ ਐ ਸੋਚ ਰੀ ਸੀ ਬੈਠੇ ਬੈਠ ਤੇ ਮੈਂ ਕਰ ਦੇਨਾ ਏ ਕੈੰਦੀ ਪੀ ਸੀ ਕਿ ਸਵੇਰੇ ਸੈਸ਼ ਸਟਾਰਟ ਕਰੀਏ ਹੁਨ ਕਾਫੀ ਟਾਈਮ ਤੋਂ ਗਏ ਨੀ ਅਸੀਂ ਸੈਰ ਦੇ ਨਾ ਤੇ ਹੁਨ ਕੱਲ ਤੋਂ ਅਸੀਂ ਸ਼ੁਰੂ ਕਰੀਏ ਸਵੇ ਸਵੇਰ ਦੀ ਸੈਰ।
ਹਾਂ ਅਬ ਤੇ ਮੌਸਮ ਵੀ ਥੋੜ੍ਹਾ ਸਾ ਚੰਗਾ ਹੁਂਦਾ ਪਿਐ। ਉਨੀ ਗਰਮੀ ਨੀ ਰਹੀ ਬਾਰਿਸ਼ ਹੋ ਜਾਂਦੀ ਏ ਤੇ ਜਾਨਾ ਵੀ ਚਾਹੀਦੈ। ਫਾਇਦੇ ਤਾਂ ਦੇਖੋ ਬ ਮ ਫਾਇਦ ਜ਼ਰੂਰੀਅਤ ਥੋੜ੍ਹਾ ਮੌਸਮ ਚੰਗਾ ਹੁੰਦੈ ਪੋਲੂਸ਼ਨ ਨੀ ਹੁੰਦਾ ਓਹ ਵੀ ਏ ਥੋੜੀ ਫਰੈਸ਼ ਏਅਰ ਚਲੀ ਜਾਂਦੀ ਏ।
ਹਾਂ ਕਿਉਂਕਿ ਸਵੇਰੇ ਤੁਹਾਨ ਪਤਾ ਹੀ ਐ ਸਵੇਰੇ ਸੈਰ ਕਰਨ ਜਾਓ ਨਾ ਤੇ ਵੈਸੇ ਸ਼ਾਂਤ ਮਹੌਲ ਹੋਯੈ ਹੁੰਦੈ ਬਿਲਕੁਲ ਹੀ ਨਾ ਪਾਰਕ ਦੇ ਵਿੱਚ। ਤੇ ਬੜਾ ਅੱਛਾ ਲੱਗਦੈ ਫੇਰ ਸੇਵਾ ਕਰਨਾ ਹਾਂ।
ਹੁੰਦੀ ਏ ਔਰ ਥੋੜਾ ਜੇਹਾ ਓਹ ਵੀ ਹੁੰਦੈ ਸਾਰਾ ਦਿਨ ਤੇ ਅਸੀਂ ਏ ਸੀ ਚ ਫਿਰ ਬੈਠੇ ਰੈੰਦੇ ਆਂ। ਤਾਜ਼ੀ ਹਵਾ ਤੇ ਲੇੰਦੇ ਹੀ ਨਹੀਂ। ਤੇ ਥੋੜਾ ਫੇ-ਫੇਫੜਾ ਲਈ ਸਾਡਾ ਸਾਡੇ ਫੇਫੜੇਆਂ ਲਈ ਓਹ ਵੀ ਜ਼ਰੂਰੀ ਐ।
ਹਾਂਜੀ ਹਾਂਜੀ ਹਾਂਜੀ। ਕੋਈ ਨਾ ਰੋਟੀ ਨੂੰ ਡਾਇਜੈਸਟ ਕਰਨ ਵਸਤੇ ਵੀ ਕੈੰਦੇ ਐ ਰਾਤੀ ਵੀ ਥੋੜਾ ਬਲਕ ਸੈਰ ਕਰਕੇ ਸੋਇਆ ਕਰੋ ਪਰ ਅਸੀ ਤੇ ਲੋਕੀ ਸੋੰਦੇ ਹੀ ਨੀ ਸੈਰ ਕਰਕੇ ਖਾ-ਪੀ ਕੇ ਅਪਨਾ ਫੋਨ ਸਕਰੋਲ ਕਰਦੇ ਆ‌। ਟੀ ਵੀ ਵੇਖ ਕੇ ਉੱਥੇ ਸੋ ਜਾਂਨੇ ਆ।
ਮੈਨੂੰ ਤਾਂ ਰੋਜ਼ ਡਾਂਟ ਪੈਂਦੀ ਏ ਏਸ ਲਈ ਮੇਰਾ ਬੇਟ ਤਾ ਰੋਜ਼ ਮੈਨੂੰ ਡਾਂਟਦੈ ਕਿ ਥੱਲੇ ਕਿਉਂ ਨਹੀਂ ਜਾਂਦੇ ਹੋ ਤੁਸੀਂ। ਥੱਲੇ ਮੈਂ ਔਫਿਸ ਤੋਂ ਆਨੀ ਆਂ ਖਾਨਾ ਬਨਾਨੀ ਆਂ ਤੇ ਬੈ ਜਾਂਨੀ ਆਂ। ਘਰ ਦੇ ਕੰਮ ਕੀਤੇ ਬਸ ਥੱਕ ਗਈ ਤੇ ਹੁਨ ਮੈਨੂੰ ਸੋਨ ਬਿਸਤਰਾ ਦਿਖਦੈ। ਤੇ ਓਹ ਕੈੰਦੇ ਮੈਂ ਜਦ ਓਹ ਜਾਂਦਾ ਏ ਸੈਰ ਤੇ ਰਾਤੀ ਤੂ ਅਪਨੇ ਕੁ ਤੇਨੂੰ ਸੈਰ ਕਰਾਨ ਲੇ ਜਾਂਦੈ।
ਹਾਂ ਕੈੰਦੇ ਜਿਸ ਟਾਈਮ ਮਰਜੀ ਚਲੇ ਜਾਓ ਤੇ ਸੈਰ ਤੇ ਤੈਰ ਤੇ ਜਾਣਾ ਜਰੂਰੀ ਐ ਭਾਵੇਂ ਦਿਨੇ ਜਾਓ ਰਾਤੀ ਜਾਓ।
ਅ ਪਿੱਛੇ ਮੈਂ ਮੈਂ ਐਵੇਂ ਈ ਬੋਲਦੀ ਪਈ ਸੀ ਕਿ ਨਾ ਕੰਮ ਕਰਨੀ ਆ ਜਿੰਮ ਜੋਇਨ ਕਰ ਲੇਨੀ ਆਂ। ਤਾਂ ਓਨੇ ਮੈਨੂੰ ਐਹੀ ਕਿਆ ਮੈਂ ਪੈਲੇ ਚੱਲਨਾ ਤੇ ਸਿੱਖ ਲੋ ਤੁਸੀਂ। ਚੱਲਦੇ ਤੇ ਹੈਗੇ ਨਹੀ ਓਹ ਤੂੰ ਤੇ ਹੁਨ ਤੁਸੀਂ ਜਿੰਮ ਜੋਇਨ ਕਰਨੈ ਓਹ ਵੀ ਡਾਟ ਡਾਟਦੈ। ਕਦੇ ਚਲ ਥੱਲੇ ਆਯਾ ਕਰੋ ਸ਼ ਸ਼ਾਮ ਰਾਤੀ ਮੇਰੇ ਨਾਲ ਈ ਮੈਂ ਓਨੂੰ ਜੋਏ ਨੂੰ ਅਹ ਸੈਰ ਕਰਾਨਾ ਜਾਂਨਾ। ਤੇ ਤੁਸੀਂ ਵੀ ਚਲਾ ਕਰੋ ਨਾਲ ਤ ਥੋੜ੍ਹੀ ਜੀ ਜੈਦਾ ਨਾ ਕਰਾ ਕਰੋ। ਮੈਂ ਅੱਧਾ ਘੰਟਾ ਘੁਮਾਨਾ ਔਨੁ ਤੁਸੀਂ ਪੰਦਰਾਂ ਮਿੰਟ ਘੁੰਮ ਕੇ ਆ ਜਾਯਾ ਕਰੋ ਰ ਰਾਤੀ ਥਕੀ ਵੀ ਬਥੇਰੀ ਹੋੰਣੀ ਆ ਤੇ ਨਹੀਂ ਕਰ ਪਾਣੀਦ ਆ।
ਹਾਂ ਨਹੀਂ ਸਰੀਰ ਠੀਕ ਹੋਵੇ ਨਾ ਫੇਰ ਹੀ ਸੈਰ ਹੁੰਦੀ ਸਰੀਰ ਨਾ ਮੰਨੇ ਨਾ ਸਰੀਰ ਤੇ ਫਿਰ ਸੈਰ ਵੀ ਨੀ ਹੁੰਦੀ
ਟੈਨਸ਼ਨ ਲੱਗੀ ਪੈਂ ਹੁੰਦੀ ਹੈ ਮੈਨੂੰ ਕਿ ਸਵੇਰੇ ਛੇ ਵਜੇ ਉੱਠਣਾ ਹੈ ਅਤੇ ਖਾਣਾ ਬਣਾਉਣਾ ਹੈ ਅਤੇ ਬੱਚਿਆਂ ਨੂੰ ਮਤਲਬ ਕਿ ਇਹ ਕੋਲਜ ਜਾਣਗੇ ਅਤੇ ਮੈਂ ਹੋਏਗਾ ਉਹ ਦਿਮਾਗ ਉੱਥੇ ਹੀ ਲੱਗਿਆ ਹੁੰਦਾ ਪੈਰ ਅਹ ਇਨਸਾਨੀ ਫਿਤਰਤ ਤੇ ਇਹੀ ਹੁੰਦੀ ਹੈ ਨਾ ਕਿ ਟੈਸ਼ਨ ਪਹਿਲੇ ਅੱਗੇ ਦੀ ਪੈ ਜਾਂਦੀ ਹੈ ਹੁ ਹੁਣ ਦੀ ਨਹੀਂ ਵੇਖਦੇ ਅਸੀਂ
ਹਾਂਜੀ ਹਾਂਜੀ ਉਹ ਨਾ ਫਰੀ ਮਾਈੰਡ ਬੰਦਾ ਜਿਹੜਾ ਹੁੰਦਾ ਨਾ ਉਹੀ ਮਤਲਬ ਸੈਰ ਤੇ ਜਾ ਸਕਦਾ ਵਾ ਸਾਡੇ ਵਰਗਿਆਂ ਨੂੰ ਵਾਕ ਸਵੇਰੇ ਹੀ ਹੁੰਦਾ ਵਾ ਬੱਚਿਆਂ ਨੂੰ ਸਕੂਲ ਜਾਣਾ ਔਫਿਸ ਦਾ ਟਿਫਿਨ ਪੈਕ ਕਰਨਾ ਯ ਕਰਨਾ ਵ ਕਰਨਾ ਬਸ ਇਹੀ ਕਰਦੇ ਕਰਦੇ ਮਤਲਬ ਕਿ ਟਾਈਮ ਨਿਕਲ ਜਾਂਦਾ ਸਵੇਰ ਦਾ ਨਾ
ਸਵੇਰ ਰਾਤੀ ਵੀ ਆਹੀ ਕਰਕੇ ਸੌਦੇ ਹਾਂ ਅਸੀਂ ਕਿ ਸਵੇਰ ਕੀ ਚਾੜਣਾ ਹੈ ਕੀ ਕੀ ਕਰਨਾ ਹੈ ਤੁਸੀਂ ਕੀ ਲਿਜਾਣਾ ਹੈ ਬੱਚਿਆਂ ਦਾ ਅਲਗ ਮ ਲਿਜਾਣਾ ਹੁੰਦਾ ਮੇਰੀ ਕੁੜੀ ਰੋਟੀ ਪਸੰਦ ਨਹੀਂ ਕਰਦੀ ਲਿਜਾਣਾ ਤੇ ਉਹਦਾ ਅਲਗ ਬਣਨਾ ਹੈ ਕਿ ਅੱਜ ਮਾਂ ਕੱਲ ਇਡਲੀ ਬਦਾ ਬਣਾ ਕੇ ਦੇਣਾ ਅਤੇ ਕੱਲ ਪਾਸਤਾ ਬਣਾ ਕੇ ਦੇਣਾ ਆਉਂਦਾ ਮੈਨੂੰ ਸੈਟ ਹੋ ਰਿਹਾ ਆਦਾ ਹੈ ਤੇ ਬਾਕੀ ਸਭ ਉਹ ਚੀਜ਼ਾਂ ਨੀ ਖਾ ਸਕਦੇ ਤੇ ਬਾਕੀ ਲ ਰੋਟੀ ਸਬਜ਼ੀ ਬਣ ਰਹੀ ਹੁੰਦੀ
ਹਮ ਇਹ ਤੇ ਦੇੇਖੋ ਇਹ ਤੇ ਚੱਲਦਾ ਹੀ ਰਹੇਗਾ ਤੇ ਇਹ ਤੇ ਨਾ ਆਪਣੇ ਉਹ ਦੇਖੋ ਸਰੀਰ ਵੀ ਜਰੂਰੀ ਹੈ ਆਪਣੇ
ਉਹ ਅਹ ਸਰੀਰ ਚੱਲੇਗਾ ਤੇ ਇਹ ਚੱਲੇਗਾ ਨਾ
ਹਾਂਜੀ ਹਾਂਜੀ ਉਹੀ ਨਾ ਸਾਰੇ ਕੰਮ ਤਾਂ ਹੀ ਹੋ ਸਕਦੇ ਆ ਸਰੀਰ ਸਾਡਾ ਸਹੀ ਹੋਏਗਾ ਤੇ ਸਰੀਰ ਹੀ ਸਾਡਾ ਸਹੀ ਹੋਏਗਾ ਤੇ ਸਾਰੇ ਕੰਮ ਕਿਵੇਂ ਕਰਾਂਗੇ ਅਸੀਂ
ਹਾਂ ਤੇ ਸਰੀਰ 'ਚ ਉਹਦੇ ' ਧਿਆਨ ਹੀ ਨਹੀਂ ਦੇ ਰਹੇ ਅਸੀਂ ਤੇ ਕੀ ਕਰੀਏ
ਹਾਂਜੀ ਹਾਂਜੀ ਇਹੀ ਗੱਲ ਸਾਡੇ ਘਰ ਚ ਚੱਲਦੀ ਪਈ ਸੀ ਆ ਵਾਲ ਨਾ ਇਹੀ ਟੋਪਿਕ ਛਿੜਿਆ ਸੀ ਮੈਂ ਕਿਹਾ ਟਾਈਮ ਮਿਲੇ ਬਸ ਫਰ ਨਿਕਲੀਏ ਤਾਂ ਹੀ ਸੈਰ ਸਕਦੀ ਹੈ ਨੇ ਤੇ ਉਹ ਬ ਉਹੀ ਰੂਟੀਨ ਦੇ ਵਿੱਚ ਉਹੀ ਉੱਠਣਾ ਉਹੀ ਬੱਚੇ ਭੇਜਣੇ ਉਹੀ ਸਭ ਕੁਛ ਕਰਨਾ
ਤੇ ਕਿ ਬਣ ਕੇ ਇੰਝ ਕੱਢਣਾ ਹੀ ਪੈ ਪਊਗਾ ਕਿ ਮਤਲਬ ਇਹ ਨੀ ਕਿ ਅ ਢੀਠ ਬਣਨਾ ਪਊਗਾ ਅਤੇ ਟਾਈਮ ਆਪਣੇ ਆਪ ਨ ਤੋਂ ਉਹ ਟਾਈਮ ਵੀ ਨਹੀਂ ਕੱਢ ਪਾ
ਪਤਾ ਕੀ ਇੱਕ ਦੋ ਦਿਨ ਅਸੀਂ ਆਪਣੀ ਹੈਬਿਟ ਬਣਾ ਲਾਂਗੇ ਨਾ ਫੇਿਰ ਸਾਡੀ ਹੋਏਗੀ ਕਿ ਨਹੀਂ ਅਸੀਂ ਜਾਣਾ ਹੀ ਜਾਣਾ ਜਾਣਾ ਜਾਣਾ ਵਾ ਅਸੀਂ ਇੱਕ ਦਿਨ ਵੀ ਅਸੀਂ ਥੋੜਾ ਜਿਹਾ ਕਸ਼ਟ ਨ ਨਾ ਕਰਦੇ ਚੱਲ ਚਲੇ ਜਾਵਾਂਗੇ ਕੱਲ੍ਹ ਚਲੇ ਜਾਗੇ ਪਰਸੋਂ ਚੱਲ ਜਾਗੇ ਬਸ ਇਹੀ ਸੋਚਦੇ ਰਹਿੰਦੇ ਆਾਂ ਕੱਲ੍ਹ ਪਰਸੋਂ ਹੀ ਕਰਦੇ ਰਹਿੰਦੇ ਆ ਉਹਦੀ ਕਲੀ ਨਹੀਂ ਬਣਦੇ ਸੀ ਘਰਾਂ ਦੇ ਵਿੱਚਾਰੀ
ਕਰਦੇ ਰਹਿੰਦੇ ਉਹ ਉਹਦੇ ਥੋੜ੍ਹੀ ਜਿਹੀ ਕੋਾਲਜ ਦੀ ਛੁੱਟੀਆਂ ਚੱਲਦੀਆਂ ਪਈਆਂ ਨੇ ਬੱਚਿਆਂ ਦੀ ਤੇ ਹਣ ਉਹਨੇ ਗੱਡੀ ਸਿੱਖਣੀ ਤੇ ਉਹ ਵੀ ਆਈ ਕਰਦੀ ਪਈ ਆ ਕੱਲ ਚੱਲਾਂਗੇ ਪਰਸੋਂ ਚੱਲਾਂਗੇ
ਹਾਂਜੀ ਹਾਂਜੀ
ਅਤੇ ਇਹੀ ਚੱਲਦਾ ਰਹਿੰਦਾ ਤਾਂ ਸਵੇਰੇ ਕਿੱਥੇ ਨਿਕਲਣਾ ਕਿੇ ਨੇ
ਹਮ ਨਹੀਂ ਸਵੇਰ ਦੀ ਸੈਰ ਕਹਿੰਦੇ ਆ ਬੜੀ ਅੱਛੀ ਹੁੰਦੀ ਹੈ ਤੇ ਤੁਸੀਂ ਕਰਿਆ ਕਰੋ ਸਵੇਰ ਦੀ ਸੈਰ ਨਾ ਕਈ ਬਿਮਾਰੀਆਂ ਦੂਰ ਕਰਦੀ ਹੈ ਜਿਵੇਂ ਹੁਣ ਦੇਖੋ ਸਾਡੇ ਲੋਕਾਂ ਨੂੰ ਛੋਟੀ ਛੋਟੀ ਉਮਰਾਂ ਦੇ ਵਿੱਚ ਹੀ ਸਾਨੂੰ ਥਾਇਰੋਡ ਦੀ ਪ੍ਰੋਬਲਮ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਕਿਸੇ ਨੂੰ ਹੋ ਗਿਆ ਕਿਸੇ ਨੂੰ ਡਾਇਬਿਟੀਜ ਦੀ ਪ੍ਰੋਬਲਮ ਹੈ ਤੇ ਇਹਦਾ ਹੱਲ ਹੀ ਆਈ ਏ ਕਹਿੰਦੇ ਦਵਾਈਆਂ ਨਾਲੋਂ ਅੱਛਾ ਤੇ ਸੈਰ ਸੈਰ ਤੇ ਜਾਇਆ ਕਰੋ ਸਵੇਰੇ ਸਵੇਰੇ ਸਭ ਤੋਂ ਵਧੀਆ ਅੱਛਾ ਚੀਜ਼ ਹੈ
ਐਕਸਰਸਾਈਜ਼ ਵਗੈਰਾ ਕਰਤੇ ਹੈ ਹੈਹੀ ਏ, ਕਿ ਉਹ ਵੀ ਚੰਗਾ ਹੁੰਦਾ। ਤੇ ਪਹਿਲੇ ਤੇ---ਜਾ--ਦਾ ਇੱਕ ਤੇ--ਇੱਕ ਅਂ ਦਤਾਂ ਬਿਗਾੜਤੀਆਂ ਨੇ ਸਕੂਟੀ ਵਗੈਰਾ ਨੇ, ਪਹਿਲੇ ਆਪਣੇ ਬੱਚ ਜਾਂਦੇ ਹੀ ਸੀ ਨਾ, ਸਬਜ਼ੀ ਵੀ ਲੈਣ ਜਾਣਾ, ਤੇ ਇੰਨੀ ਦੂਰ ਜਾਣਾ।
ਹੂੰ, ਹੁਣ ਅਸੀਂ ਛੋਟੇ-ਛੋਟੇ ਕੋਈ ਕੰਮ ਹੁੰਦੇ, ਫਟ ਸਕੂਟੀ ਚੁੱਕਦੇ ਆਂ, ਤੇ ਨਾਲ ਹੀ ਚੱਲ ਪੈਂਨੇ ਆਂ‌।
ਚੱਲ ਵੀ ਪੈਂਨੇ ਆ, ਤੇ ਅ--ਸ ਅ ਸਾ--ਬੱਚੇ ਤਾਂ ਹੋਰ ਮਹਾਨ ਹੋ ਗਏ ਨੇ, ਬੱ ਬੱਚੇ ਤ ਕਹਿਤੇ ਬਿਲ--ਬਲੀਂਕੀਟ ਕਰ ਲਾਂਗੇ।
ਬੜਿਆਂ ਦਾ ਵੀ ਇ ਹਾਲ ਹੈਗਾ, ਬ ਸਾਨੂੰ ਦੇਖ-ਦੇਖਕੇ ਬੱਚੇ ਫਿਰ ਇਹੀ ਕੁਝ ਸਿੱਖਦੇ ਆ, ਨਾ।
ਉਹ ਕਹਿੰਦੇ, ਜਾਣਾ ਹੀ ਕਿਉਂ ਏ, ਜਦ ਉਹ ਘਰ ਦੇ ਜਾਏਗਾ ਤੇ ਜਾਣਾ ਹੀ ਕਿਉਂ ਹੈ। ਉਹ ਸ--ਸਿੱਧਾ ਜਵਾਬ ਆੰਦਾ ਐ, ਯਾ ਇੰਨੀ ਦੂਰ ਜਾਣਾ ਹੈ ਕਿਂਉ ਏ।
ਅੱਜ-ਕੱਲ ਤੇ ਵੈਸੇ ਵੀ ਤੁਹਾਨੂੰ ਪਤਾ ਹੀ, ਔਨਲਾਈਨ ਗਰੋਸਰੀ ਦਾ ਸਮਾਨ
ਸਭ ਕੁਛ ਤੇ, ਉਹੀ ਤੇ, ਉਹੀ-ਉਹੀ ਕਰਦੇ ਨੇ, ਕਿ ਬਲਿੰਕੀਟ ਕਰਲੋ।
ਹਾਂਜੀ-ਹਾਂਜੀ-ਹਾਂਜੀ। ਪਹਿਲੇ ਹੁੰਦਾ ਸੀ ਨਾ ਦੇਖੋ, ਕੀ ਚਲੋ ਬਹਾਨੇ ਸੀਰ ਬੰਦਾ ਨਿਕਲਦਾ ਸੀ, ਥੋੜੀ ਸੈਰ ਹੋਂਦੀ ਸੀ, ਕਿ ਚਲੋ ਵੌ ਕਰਦਾ-ਕਰਦਾ ਕਈ ਕੰਮ ਕਰ ਆਂਦਾ ਸੀ, ਹੁਣ ਹੈਹੀ ਨੀ, ਬਿਲਕੁਲ ਵੀ।
ਮੰਮੀ, ਮੇਰੀ ਤੇ ਮੰਮੀ ਵੀ ਵਰਕਿੰਗ ਸੀ, ਤੇ ਅਸੀਂ ਖਾਣਾ-ਖਾਣ ਦੇ ਬਾਅਦ ਮੰਮੀ ਕਹਿੰਦੀ ਚਲੋ, ਹੁਣ ਸਬਜ਼ੀ ਲੈਣ ਚੱਲਦੇ ਆਂ।
ਹਾਂ, ਉਹਦਾ ਐ ਹੋ ਜਾਂਦਾ ਸੀ ਕਿ ਚੱਲ, ਤੁਰਕੇ ਜਾਵਾਂਗੇ ਥੋੜੀ ਰੋਟੀ ਖਾਕੇ ਡਾਇਜੈਸਟ ਹੋਜੇਗੀ।
ਤੇ ਸਬਜ਼ੀ ਵੀ, ਹੇਂ, ਸੈਰ ਹੋਜੇਗੀ, ਤੇ ਸਬਜ਼ੀ ਵੀ ਕੱਲ-ਪਰਸੋ ਦੋ-ਤਿੰਨ ਦਿਨ ਲਈ ਕੱ ਠੀ ਲਿਆਵਾਂਗੇ, ਤੇ ਹਾਂ, ਸਬਜ਼ੀ ਪਾ ੳਨ, ਉਹ ਰਿਹੀ ਨੀ ਗਿਆ, ਕਿ ਉਹ ਸਬਜ਼ੀ ਚਾਹੀਦੀ ਏ ਜੇ ਬਲੀਂਕੀਟ ਕਰਲੋ ਜੀ। ਬਹੁਤ ਟਾਈਮ ਚੇਂਜ ਹੋਗਿਆ, ਤੋ ਸਰੀਰ ਵੀ ਤੋਂ, ਪਰ ਫਿਰ ਉਹੀ ਹੈ ਨਾ, ਮੰ ਮੰਮੀਆਂ ਦੇ ਸ਼ਰੀਰ ਫਿਰ ਚੱਲ ਵੀ ਤੇ ਗਏ, ਸਾਡੇ ਕੁ ਘੁਟਣਿਆਂ, ਹੁਣੇ ਹੀ ਰਹਿ ਗਏ ਨੇ।
ਬਿਲਕੁਲ-ਬਿਲਕੁਲ, ਅੱਜ-ਕੱਲ ਬੱਚੇ ਸਾਰੇ ਬੁੱਢੇ ਹੋ ਚੁੱਕੇ ਹੋਏ ਨੇ, ਜਵਾਨ, ਉਹ ਚਲੋ ਬੁੱਢੇ ਤੇ ਹੈਹੀ ਜਿਹੜੇ ਹੇਗੇ ਆ, ਸਾਡੇ ਲੜਕੇ ਵੀ ਬੁੱਢੇ ਹੋ ਚੁੱਕੇ ਨੇ, ਜਿਹੜੇ ਜਵਾਨ-ਜਵਾਨ ਹੈਗੇ ਨੇ। ਉਹਨਾ ਨੂੰ ਕੋਈ ਕੰਮ ਕਹਿਦੋ ਵੀ ਸਾਨੂੰ ਕੋਈ ਕੰਮ ਕਹਿਦੇ, ਨਹੀਂ ਮੰਮੀ ਐ ਕਰਦੋ, ਐ ਕਰ, ਤੁਸੀਂ ਕਰਦੋ ਸਾਡੇ ਕੰਮ।
ਹਾਂ, ਤੋ, ਕਿਸੀ ਮੇਂ ਹਿੰਮਤ ਥੋੜ੍ਹੀ ਨਾ ਰਹਿ ਗਈਆਂ ਨੇ, ਪਹਿਲੇ ਤਾਂ ਸਾਡੀ ਮੰਮੀਆਂ ਹ ਹੱਥ ਨਾਲ ਹੀ ਧੋਂਦੀਆਂ ਸੀ ਕੱਪੜੇ ਵੀ, ਤੇ ਸਾਰੇ ਕੰਮ ਹੱਥ ਨਾਲ ਹੀ ਹੁੰਦੇ ਸੀ। ਸਾਡੇ ਕੋਲ ਦੋਰੀ, ਸੋਟਾ ਵਗੈਰਾ ਸਭ ਹੁੰਦਾ ਸੀ, ਅੱਜ-ਕੱਲ
ਤੇ ਐਈ ਸੈਰ ਹੁੰਦੀ ਸੀ। ਦੇਖ ਐਈ ਵਰਕਆਊਟ ਹੁੰਦਾ ਸੀ, ਜਿਹੜਾ ਅਸੀਂ ਵਰਕ ਆਊਟ ਜਾਂਨੇ ਆਂ ਨਾ ਕਰਨ ਵਾਸਤੇ ਤੇ ਅਸੀਂ ਜਿੰਮ ਜਾਂਨੇ ਆਂ, ਐਹੀ ਵਰਕਆਊਟ ਲੋਕੀ ਘਰ ਬੈਠਕੇ ਕਰਦੇ ਸੀ ਪਹਿਲੇ, ਸਫ਼ਾਈ ਕਰਨੀ, ਪੋਚੇ ਕਰਨੇ, ਹਾਂ ਪੋਚੇ ਮਾਰਨੇ ਝਾੜੂ ਕਰਨੇ, ਪਾਉਚੇ ਮਾਰਨੇ, ਭਾਂਡੇ-ਬਰਤਨ ਕਰਨੇ, ਕੱਪੜੇ ਧੋਣੇ ਹੱਥਾਂ ਦੇ ਨਾਲ, ਇਹ ਵਰਜੀਸ਼ ਹੋ ਜਾਂਦੀ ਸੀ, ਇਹਦੇ ਨਾਲ ਹੀ। ਤੇ ਹੁਣ ਅਸੀਂ ਕੀ ਕਰਦੇ ਆ, ਜਿੰਮ ਜਾਂਨੇ ਆ, ਕਰਨ ਵਾਸਤੇ ਇਹ ਸਭ ਕੁਛ।
ਪਰ ਹੁਣ ਤੇ, ਰਹਿ ਹੀ ਨਹੀਂ ਗਿਆ, ਕਿ ਹਾਂ ਜਿੰਮ ਜਾਂਨੇ, ਆਂ, ਕਿ ਵੇਟ ਉਠਾਣਾ ਏ ਪਹਿਲੇ ਜ ਵੇਟ ਤੇ, ਰੋਜ਼ ਹੀ ਆਪੇ ਹੀ ਚੁੱਕਿਆ ਜਾਂਦਾ ਸੀ, ਜਦੋਂ ਕੱਪੜੇ ਹੱਥ, ਹੱਥ ਧੁਲਦੇ ਸੀ ਤੇ, ਕਿੰਨਾ-ਕਿੰਨਾ ਵੇਟ ਵੋ ਮ--'ਮੰਮੀ'
ਕੰਮ ਘਰਦੇ ਵੀ ਕਹਿੰਦੇ ਕਰਲੋ ਨਾ, ਉਹਦੇ ਨਾਲ ਵੇਟ ਲੂਜ ਹੋ ਜਾਂਦਾ ਵੈ। ਪਰ ਅਸੀਂ ਸੋਚਦੇ ਆਂ, ਨਹੀਂ। ਐ ਚੀਜ਼ਾਂ ਨਾਲ ਕੁਛ ਨਹੀਂ, ਅਸੀਂ ਜਿੰਮ ਜਾਂਨੇ ਆਂ। ਕੀ ਲੋਕੀ ਸਾਰੇ ਜਿੰਮ ਜਾ ਰਹੇ ਆ, ਅਸੀਂ ਵੀ ਕਿਉਂ ਨਾ ਜਾਈਏ ਜਿੰਮ, ਉੱਥੇ ਜਾਕੇ ਵਰਕਆਉਟ ਕਰਾਂਗੇ, ਹਾਂ, ਬਸ-ਬਸ ਫੈਸ਼ਨ ਕਰ
ਉਹ ਫੈਸ਼ਨ'ਚ ਆਗਿਆ, ਉਹ ਕੰਮ ਦਾ ਨਹੀਂ ਹੈਗਾ ਜਬਕਿ ਮੈਂ ਤੇ, ਅ ਕਈ ਲੋਕਾਂ ਨੂੰ ਵੇਖਿਆ ਜਿੰਮ ਜਾਂਦੇ ਪਏ ਨੇ, ਤੇ ਕਿਸੇ ਦਾ ਮੋਢਾ ਤੂਰਿਆ ਹੋਇਆ ਤੇ, ਕਿਸੇ ਦੇ ਚੁੱਕ ਪੈ ਗਈ ਹੈ, ਕਦੇ ਕਿਸੇ ਦੇ ਟੰਗ ਚ ਮਸਾਂ
ਮੇਰੇ ਨਾਲ ਵੀ, ਆਹੀ ਹੋਇ ਹੈ। ਮੈਂ ਜਿੰਮ ਜਾਂਦੀ ਸੀ, ਤੇ ਮੇਰਾ ਵੇਟ ਲੂਜ ਹੋ ਗਿਆ। ਮੈਂ ਦੋ ਮਹੀਨੇ ਬਾਅਦ ਲੀਡ ਜਿੰਮ ਜਾਣਾ ਛੱਡ ਦਿੱਤਾ, ਉਸ ਤੋਂ ਬਾਅਦ ਮੇਰਾ ਵੇਟ
ਜ਼ਿਆਦਾ ਹਾਂ, ਵਦ ਗਿਆ ਨਾ। ਮੇਰੀ ਅ ਸਿਸਟਰ ਦੇ ਨਾਲ ਵੀ, ਇਜਂ ਹੀ ਹੋਇਆ ਸੀ। ਮੈਂ ਉਹਨੂੰ ਵੇਖਿਆ, ਤੂੰ ਮੈਂ ਕਿਹਾ ਬੜੀ, ਪਤਲੀ ਹੋ ਗਈ ਹੈ। ਤੂੰ ਤੇ, ਤੇ ਕਹਿ ਰਹੀ ਮੈਂ ਜਿੰਮ ਜਾ ਰਹੀ ਹਾਂ। ਅਗਲੇ ਦੋ ਮਹੀਨੇ ਚ, ਬਾਅਦ ਦੇਖਯਾ ਮੇਰੇ ਬੱਚੇ, ਉਹਨੂੰ ਬੁਲਾ ਰਹੇ, ਮੋਟੀ ਮਾਸੀ ਆ ਗਈ, ਮੋਟੀ ਮਾਸੀ। ਮੈਂ ਕਿਹਾ ਤੁ ਤੈਨੂੰ ਕੀ ਹੋ ਗਿਆ, ਤੂੰ ਤੇ, ਠੀਕ ਸੀ। ਤੇ ਉਹ ਕੈਰੀ ਵ ਜਿੰਮ ਕੀਤਾ ਸੀ। ਜਿੰਮ ਛੱਡ ਤਾ। ਤੇ ਹੋਰ ਵੱਧ ਗਿਆ, ਪੁੱਠਾ ਅਸਰ ਹੋਇਆ ਉਹਦਾ।
ਕਹਿੰਦੇ ਨੇ ਕਿ, ਤੁਸੀਂ ਜਿੰਮ ਵੱਲ, ਨਾ ਜਾਯਾ ਕਰੋ। ਸਵੇਰ ਦੀ ਸੈਰ, ਕਰਿਆ ਕਰੋ। ਇਵਨਿੰਗ ਵੋਕ ਕਰਿਆ ਕਰੋ। ਥੋੜਾ ਚੱਲਿਆ ਫਿਰਿਆ ਕਰੋ। ਤੇ ਇਹ ਚੀਜ਼ਾਂ ਨਾਲ, ਜ਼ਿਆਦਾ ਬੈਨੀਫਿਟ ਹੈਗਾ ਵਾ
ਚੱਲਿਆ ਕਰੋ। ਥੋੜ ਜਿਹਾ, ਚੱਲਣ ਦੀ ਆਦਤ ਪਾਓ।
ਹਾਂਜੀ- ਹਾਂਜੀ, ਸਹੀ ਗੱਲ ਹੈ। ਵੱਡੇ ਲੋਕ ਸਹੀ ਕਹਿੰਦੇ। ਪਰ ਅਸੀਂ ਬੱਚੇ, ਮੰਨਦੇ ਨੀ, ਨਾ ਉਹਨਾਂ ਦੀ ਗੱਲਾਂ। ਕਹਿੰਦੇ ਸੀ ਕਿ ਨਹੀਂ ਉਹਨਾਂ ਨੂੰ ਟਰੈਂ
ਵੱਡੇ ਵੀ, ਕਿਆ ਮੇਰਾ ਤੋਂ, ਖੁਦ ਦਾ ਪੁੱਤਰ ਹੀ, ਕਹਿੰਦਾ ਪਿਆ। ਤੇ ਮੈਂ, ਉਹਣਾਂ ਵਹੀ ਹੈ ਨਾ, ਉਹ ਆਉਂਦੀ ਨੀ ਸੀ ਸੁਣ ਰਹੀ। ਵ ਉਹੀ ਮੈਨੂੰ, ਸਮਝਾ ਰਿਹਾ। ਕਿ ਚਲੋ ਮੈਂ ਚੱਲਣਾ ਨਾਲ। ਤ ਉਹ ਤੇ, ਜਾਂਦਾ ਹੀ, ਹੈ ਰੋਜ਼।
ਹਾਂ, ਤੁਸੀਂ ਵੀ ਆਪਣੇ ਆਪ ਨੂੰ, ਅ ਥੋੜਾ ਜਿਹਾ ਕਰਨਾ, ਕਿ ਕੱਲ ਨੂੰ ਤੁਸੀਂ ਵੀ, ਜਾਨਾ ਹੈ ਸੈਰ ਕਰਨ। ਮੈਂ ਵੀ ਆਪਣੇ ਮਨ ਨੂੰ ਸਮਝਾਵਾਂ। ਕਿਉਂ ਕਿਜੇ ਰੋਜ਼ ਤੇ ਕਹਿੰਦੇ ਆ। ਪਰ ਅਸੀਂ ਜਾਂਦੇ ਨੀ ਹਾਂ।
ਨਹੀਂ ਆ ਹੁਣ, ਕਰਨੀ ਹੈ, ਕੋਸ਼ਿਸ਼। ਬਨਾਨਾ ਤਾਂ ਹੈਗਾ। ਹੀ ਰੋਟ ਹਾਂਜੀ, ਸਤਿ ਸ਼੍ਰੀ ਅਕਾਲ ਜੀ।